ਕਿੱਦਾਂ ਠੀਕ ਹੋ।
ਹਾਂਜੀ-ਹਾਂਜੀ ਠੀਕ ਠਾਕ ਤੁਸੀਂ ਸੁਣਾਓ।
ਬਸ ਵਧੀਆ-ਵਧੀਆ ਹੋਰ ਕੀ ਕਰ ਰਹੇ ਤੁਸੀ।
ਅਸੀਂ ਕੁਛ ਨੀ ਅਸੀਂ ਕੀ ਕਰਨਾ ਬਸ ਬੱਚੇ ਮਗਰ ਪੇਦੇ ਸੀ। ਬਾਹਰ ਗਰਾਉਂਡ ਵਿੱਚ ਆਏ ਆ ਮਾੜਾ ਜਿਹਾ ਇਹਨਾਂ ਨੂੰ ਘੁਮਉਣ ਤੇ
ਅੱਛਾ-ਅੱਛਾ
ਹੋਰ ਇਹਨਾਂ ਨੂੰ ਥੋੜਾ ਜਾ ਬਾਰ ਘੁੰਮ ਲੈਣਗੇ ਫੇਰ ਉਸ ਤੋ ਬਾਦ ਫੇਰ ਅੰਦਰ ਜਾ ਕੇ ਆਪਣਾ ਲੱਗ ਜਾਣਗੇ ਦਿਮਾਗ ਖਾਣ ਜਿਹੜਾ ਸਵੇਰ ਦਾ ਖਾਂਦੇ ਹੁੰਦੇ ਨੇ।
ਅੱਛਾ-ਅੱਛਾ ਬਸ ਏਦਾਂ ਹੀ ਆ ਮੈਂ ਵੀ ਆਪਣੇ ਸਿਸਟਰ ਵੱਲ ਆਈ ਸੀ। ਲੱਗੇ ਦੇ ਨੇ ਦ ਮੂਣ ਚੁੱਕਣ ਬੱਚੇ। ਮਾਸੀ ਉਹਨਾਂ ਦੀ ਸਮਾਨ ਲਿਆ ਲਿਆ ਕੇ ਥੱਕ ਨਹੀਂ ਰਹੀ।
ਅੱਛਾ ਜੀ। ਅੱਛਾ, ਚਲੋ ਵਧੀਆ ਚਾਅ ਹੁੰਦਾ ਮਾਸੀਆਂ ਨੂੰ ਵੀ।
ਹੋਰ ਚਾਅ ਹੁੰਦਾ ਮਾਸੀਆਂ ਨੂੰ ਵੀ।
ਚਾਹੀਦੀ ਹੈ ਨਾ।
ਚਲੋ ਜਿੰਨਾ ਖਾਦਾ ਜਾਂਦਾ ਖਾਲ ਲੋ ਬਾਕੀ ਲਿਫਾਫਿਆਂ ਚ ਪਆ ਲੋੋ।
ਹਾਂ ਏਦਾਂ ਹੀ ਕਹਿੰਨੇ ਆ ਇਹਨਾਂ ਨੂੰ ਕੀ ਲਿਫਾਫਿਆ ਚ ਪਾਦੋ ਸਾਨੂੰ ਥੋੜਾ ਬਹੁਤਾ।
ਐਹੀ ਹੋ ਸਕਦਾ ਜਿੰਨਾ ਖਾਧਾ ਜਾਂਦਾ ਖਾਲੋ ਬਾਕੀ ਲਿਫਾਫਿਆਂ ਚ ਪਾ ਲੋ। ਹੋਰ ਸੁਣਾਓ ਕੀ ਕਰਦੇ ਪਏ ਓ। ਖਾ ਪਕਾ ਲਿਆ।
ਬਸ ਏਧਰ ਹੀ ਆਏ ਸੀ ਸਿਸਟਰ ਵਲ ਹੀ।
ਅੱਛਾ ਜੀ ਹੁਣ ਡਿਨਰ ਇੱਧਰ ਹੀ ਕਰਕੇ ਜਾਣਾ ਜੀ।
ਨਹੀ-ਨਹੀ ਚਲੇ ਜਾਨਾ ਡਿਨਰ ਉਹਨਾ ਨੇ ਬਣਾ ਦਿੱਤਾ ਸਾਡਾ ਪੈਕ ਕਰਕੇ ਲੈ ਜਾਣਾ ਉਹ ਲਿ ਚ ਪਾ ਕੇ ਜ਼ਰੂਰ ਲੈ ਕੇ ਜਾਵਾਂਗੇ ਆਪਾ।
ਅੱਛਾ ਜੀ ਚਲੋ ਲੈ ਜਾਣਾ ਜ਼ਰੂਰੀ ਵਿਚਾਰਿਆਂ ਨੇ ਬਣਾਇਆ ਇਹ ਤੇ ਵੇਸਟ ਕਿਉਂ ਕਰਨਾ।
ਹਾਂ ਯਾਰ। ਬਸ ਵਧੀਆ ਜੀ।
ਬਸ ਅੱਜ ਘੁੰਮਣ ਦਾ ਪਲੈਨ ਇੱਧਰ ਹੀ ਹੈ ਬਸ।
ਅੱਛਾ-ਅੱਛਾ ਹਾਂ ਤੁਸੀ ਕਿ
ਹਮ ਹਾਂਜੀ
ਤੁਸੀਂ ਕਿੱਥੇ ਆਏ ਹੋਏ ਹੋ।
ਅਸੀ ਕੁਛ ਨੀ ਆਪਨੇ ਹ ਘਰ ਦੇ ਬਾਹਰ ਨਾ ਗਰਾਉਂਡ ਏ ਉੱਧਰ ਬਸ ਬੱਚੇ ਗਏ ਨੇ ਇਹਨਾ ਦਾ ਹੋਰ ਵੀ ਬੱਚੇ ਆਉਂਦੇ ਨੇ ਬੈਟ ਬੋਲ ਵਗੈਰਾ ਖੇਲਣ ਤੇ ਇਹਨਾਂ ਦਾ ਪਿੱਛੇ- ਪਿੱਛੇ ਫਿਰ ਕੇ ਧਿਆਨ ਰੱਖਣਾ ਪੈਂਦਾ ਬਸ ਇਹਨਾਂ ਦਾ।
ਅੱਛਾ-ਅੱਛਾ ਇਹ ਤੇ ਹੈਗਾ ਹੀ ਏ।
ਫੁਟਬਾਲ ਵਗੈਰਾ, ਬੈਟ ਬਾਲ ਵਗੈਰਾ ਖੇਲੇਣ ਨੂੰ ਆਦੇ ਨੇ ਨਾ। ਤੇ ਬਸ ਇਹਨਾਂ ਦੇ ਅੱਗੇ ਪਿੱਛੇ ਰਹਿਣਾ ਪੈਂਦਾ ਬਸ।
ਹੂੰ-ਹੂੰ, ਬੱਚਿਆਂ ਦੇ ਪਿੱਛੇ-ਪਿੱਛੇ ਰਹਿਣਾ ਪੈਂਦਾ। ਸੱਟ-ਸੂਟ ਨਾ ਕੋਈ ਲੱਗ ਜੇ। ਚੋਟ ਨਾ ਲੱਗ ਜੇ। ਹਮ ਬਸ ਵਧੀਆ ਕਰ ਆ ਖਾਣਾ ਖੁਣਾ ਰੈਡੀ ਤੁਸੀ।
ਬਸ ਜੀ ਖਾਣਾ-ਖੁਣਾ ਰੈਡੀ ਕਰ ਲਿਆ ਹੁਣ ਉੱਪਰ ਆਏ ਸੀ ਜਦ ਤੋਰੀਆ ਲਾਈ ਦੀਆ ਸੀ। ਤੇ ਮੈਂ ਕਿਹਾ ਵੇਖ ਕੇ ਆਵਾ ਤੋਰੀਆ ਆਈਆ ਕਿ ਨੀ ਆਈਆ।
ਅੱਛਾ-ਅੱਛਾ ਗਰਾਉਂਡ ਚੋਂ ਸਿੱਧਾ ਤੁਸੀਂ ਉੱਪਰ ਹੀ ਆ ਗਏ ਹੋ।
ਨਹੀ ਉਹ ਪਹਿਲੇ ਗਈ ਸੀ ਨਾ ਹੁ ਉੱਧਰੋਂ ਫ੍ਰਰੀ ਹੋ ਕੇ ਫੇਰ ਕੋਠੇ ਤੇ ਆ
ਠੀਕ ਹੈ, ਠੀਕ ਆ ਮੈਂ ਘਰੇ ਘਰ ਦੇ ਉੱਪਰ ਹੀ ਗਰਾਉਂਡ ਬਣਾਈ ਦੀ।
ਨਹੀਂ-ਨਹੀਂ ਤੇ ਬਸ ਉੱਪਰ ਤੋਰੀਆ ਤੁਰਿਆ ਪੁਦੀਨੇ ਨੂੰ ਪਾਣੀ ਪਾਇਆ ਪੁਦੀਨਾ, ਧਨੀਆ।
ਅੱਛਾ-ਅੱਛਾ
ਬਸ ਥੋੜ੍ਹੀ ਬਹੁਤੀ ਖੇਤੀਬਾੜੀ ਵੀ ਕਰ ਲਈ ਦੀ ਹੈ ਕੋਠੇ ਤੇ।
ਚਲੋ ਇਹ ਚੀਜ਼ ਵਧੀਆ ਵੈਸੇ ਹਨਾ ਤੁਹਾਡੇ। ਵਧੀਆ ਜਗ੍ਹਾ ਖੁੱਲੀ ਹੋਏ ਨਾ ਤੇ ਲਾਗ ਜਾਂਦਾ ਵਾ।
ਬਿਲਕੁਲ ਬਿਲਕੁਲ ਇਹ ਉਥੋਂ ਪੁਦੀਨੇ ਚਟਨੀ ਬਣਾਉਣੀ ਹੋਏ ਪੁਦੀਨਾ ਲੈ ਜਈਦਾ ਓਨੇ ਕੀ ਪੱਤੇ। ਨਹੀਂ ਤੇ ਬਾਜ਼ਾਰ ਚ ਲਈਏ ਤੇ ਆਪਣਾ ਸਾਰਾ ਪੁਦੀਨਾ ਤੇ ਵੇਸਟ ਜਾਂਦਾ।
ਹਮ।
ਫੇਰ ਆਪਣਾ ਇੱਥੋਂ ਹੀ ਪੱਤੇ ਲਾ ਲਈਦੇ ਆ ਚਾਰ ਪੰਜ।
ਨਹੀਂ ਸਹੀ ਗੱਲ ਆ। ਉਹ ਤਾਂ ਹੈ ਹਮ।
ਅੱਛਾ। ਹੋਰ। ਹਾਂ ਬ ਬਸ ਜੇ ਚਾਹ ਪੀਤੀ ਆ। ਪਰ ਅੱਖਾਂ ਨੀ ਖੁੱਲੀਆਂ ਹੁਣ ਨਾਲ ਨਾਲ ਪੁਦੀਨੇ ਦੇ। ਪੱਤੇ ਚਬਾਰੀ ਫਿਰ ਥੋੜ੍ਹੀਆਂ ਬਹੁਤੀਆਂ ਅੱਖਾਂ ਭਾਵੇਂ ਖੋਲ ਜਾਣ।
ਹ
ਹਾਂਜੀ।
ਕੜਕ ਨੀ ਨਾ ਬਣਾਈ ਹੋਣੀ ਚਾ।
ਕੜਕ ਨ ਆ ਦੋ ਚਾਹ ਪੀਤੀ ਨ ਅ ਦੁੱਧ ਦੁੱਧ ਹੀ ਪੀ ਲਿੱਤਾ ਸੀ ਸ਼ਾਮੀ ਨਾ। ਬਸ ਉਹਦੇ ਕਰਕੇ ਅੱਖਾਂ ਨਹੀ ਖੁੱਲ੍ਹੀਆਂ ਪ੍ਰੋਪਰ।
ਹਮ ਹਮ।
ਹਮ ਪੱਤੀ ਨੇ ਕੰਮ ਕਰਨਾ ਹੁੰਦਾ ਪੱਤੀ ਅੱਜ ਪਾਈ ਨੀ।
ਹਾਂ ਉਹ ਤਾਂ ਹੈ।
ਹਮ ਤੇ ਕੰਮ ਕਿੱਥੋਂ ਹੋਣਾ ਫੇਰ।
ਦੁੱਧ ਚ ਹੀ ਪੱਤੀ ਪਾ ਲੈਣੀ ਹ।
ਬਸ ਜੇ ਓਦਾਂ ਵੀ ਦੁੱਧ ਚ ਪੱਤੀ ਪਾਈ ਤੇ ਪੱਤੀ ਈ ਨੀ ਪਾਈ ਬਸ।
ਹੂੰ ਹੂੰ।
ਹੁੰਆ ਹੋਰ ਸੁਣਾਓ ਕੀ ਕਰਦੇ ਪਏ ਓ।
ਬਸ ਬੈਠੇ ਸੀਂ ਚਾਹ ਪੀ ਰਹੇ ਹੀ।
ਅੱਛਾ ਜੀ। ਹੋਰ ਸੁਣਾਓ।
ਮੌਸਮ ਕਿੱਦਾਂ ਉਧਰ ਹ।
ਮੌਸਮ ਤੇ ਠੀਕ ਹੈ ਅੱਜ ਥੋੜਾ ਹਵਾ ਵਗੈਰਾ ਚੱਲਦੀ ਪਈ ਹੈ। ਮੌਸਮ ਤੇ ਠੀਕ ਹੋਇਆ ਥੋੜਾ ਹੁਣ ਇਸ ਟਾਈਮ ਹੀ ਹੋਇਆ ਠੀਕ।
ਹਮ।
ਹਮ।
ਅੱਛਾ।
ਹਮ।
ਹੋਰ ਕੀ ਬਣਾ ਏ ਔ ਫੇਰ ਅੱਜ।
ਅੱਜ ਬਸ ਹੋਣ ਸੋਚ ਚਦੇ ਪਏ ਆ ਕੀ ਬਣਾਈਏ ਸਬਜ਼ੀ ਤੇ ਲੱਭਦੀ ਨੀ ਪਈ ਕੋਈ। ਤੇ ਵੇਖਣੇ ਆਂ ਪਕੌੜੀਆਂ ਪਕੂੜੀਆਂ ਚਾੜ੍ਹ ਲੈਂਣੇ ਆਂ।
ਅੱਛਾ।
ਹਾਂਜੀ ਮਸਾਗ ਮਸਾਲਾ ਪਾ ਕੇ ਥੋੜਾ ਬੌਤਾ। ਤੇ ਬਸ ਪਕੌੜੀਆਂ ਬਣਾ ਲੈਂਣੇ ਆਂ ਥੋੜੀਆਂ ਜੀਆਂ। ਓਹੀ ਬੱਸ ਖਾਦੀਆ ਜਾਣ ਗੀਆ। ਬਾਕੀ ਕੱਲ ਦੀ ਕੱਲ ਵੇਖਾਂਗੇ।
ਹਾਂ।
ਅੱਜ ਦਾ ਤੇ ਨਿਪਟਾਈਏ। ਨਹੀਂ ਪ
ਨਇ ਨਇ ਔ ਤਾਂ ਹੈ।
ਹੂੰ।
ਔ ਤਾਂ ਹੈ ਮੈਂ ਕਿਆ ਗਰਮੀ ਵਿੱਚ ਸਮਝ ਵੀ ਨੀ ਆੰਦੀ ਬੰਦਾ ਕੀ ਬਣਾਏ।
ਤੁਸੀਂ ਹੁਣ ਕੀ ਬਣਾਣ ਦਾ ਸੋਚਿਐ?
ਸਾਡਾ ਡਿਨਰ ਏਧਰੋਂ ਹੀ ਚੱਲ ਜਾਣਾ।
ਅੱਛਾ ਜੀ ਬਸ ਘਰ ਆ ਕੇ। ਤੁਸੀਂ ਓਈਓ ਖਾ ਲੈਣਾ ਹੁਣ।
ਹਾਂਜੀ ਹਾਂਜੀ।
ਏਹ ਵੀ ਵਧੀਆ ਕੰਮ।
ਹੂੰ।
ਔਰ ਸੁਣਾਓ? ਅਸੀਂ ਲੱਗਾਂਗੇ ਹੁਣ ਬਾ ਚ। ਹੁਣ ਕਿਚਨ ਦੀ ਵਾਰੀ ਹੋ ਜਾਣੀ ਸ਼ੁਰੂ। ਬਸ ਮੈਂ ਕਿਆ ਹੁਣ ਕਿਚਨ ਦੀ ਵਾਰੀ ਹੋ ਜਾਂਣੀ ਸ਼ੁਰੂ। ਹੂੰ ਰੋਟੀ ਪਾਣੀ ਤੇ ਆਟਾ ਭਾਂਡੇ ਬਸ ਐਹੀ ਕੋਛ ਹੀ ਜੇ।
ਹੋਰ।
ਸੋਚ ਰੇ ਮੌਸਮ ਥੋੜਾ ਠੀਕ ਹੋਯੈ ਵੇਖਦੇ ਆਂ ਬਾਰ ਕਿੱਧਰੇ ਘੋਮ ਆਨੇਂ ਆਂ ਔਦਾਂ। ਜਾਯਾ ਨੀ ਜਾਣਾ ਆਊਟ ਔਫ ਸਟੇਸ਼ਨ ਤੇ ਜਾਯਾ ਨੀ ਜਾਂਦਾ ਗਰਮੀ ਬੌਤ ਏਤੇ।
ਹਾਂ ਹਾਂ ਓਹ ਤਾਂ ਹੈ ਹਿਲ ਸਟੇਸ਼ਨ ਵਾਲੀ ਸਾਈਡ ਚੱਲਜੋ।
ਤ ਮੂ ਛੁੱਟੀਆਂ ਵਗੈਰਾ ਵੀ ਦੇਖਣੀਆਂ ਹੁੰਦੀਐਂ ਅਪਣੇ ਹਸਬੈਂਡ ਨੇਂ ਜੋਬ ਤੋਂ। ਤੇ ਓਦੀ ਵੀ ਦਿੱਕਤ ਹੋ ਜਾਂਦੀ ਏ ਨਾ ਛੁੱਟੀਆਂ ਤੋਂ ਬਿਨਾ ਵੀ ਨੀ ਜਾਯਾ ਜਾਂਦਾ।
ਹਾਂ ਹਾਂ।
ਛੁੱਟੀਆਂ ਇੰਨੀਆਂ ਤੇ ਮਿਲਦੀਆਂ ਨੀ ਮਿਲਦੀਆਂ ਹੋਣ ਤੇ ਅਸੀਂ ਆਪਣਾ ਦਸ ਦਿਨ ਦਾ ਟ੍ਰਿਪ ਨਾ ਹਜ਼ੂਰ ਸਾਹਿਬ ਨਾ ਲਾ ਆਈਏ।
ਅੱਛਾ-ਅੱਛਾ। ਜਾ ਆਉਣੇ ਆ ਉੱਥੇ ਮੌਸਮ ਠੀਕ ਆ। ਹੁਣ ਤੇ ਮੌਸਮ ਠੀਕ ਐ।
ਮੌਸਮੀ ਬਹੁਤ ਹਜੂਰ ਸਾਹਿਬ ਤੇ ਗਰਮੀ ਹੇਮਕੁੰਟ ਸਾਹਿਬ ਠੰਡਾ ਉੱਥੇ ਤਾਂ ਬਰਫ਼ ਹੇ ਨੀਰੀ।
ਹੂੰ।
ਔਧਰ ਬਰਫ਼ ਏ ਐਧਰ ਤੇ ਗਰਮੀ ਹੁੰਦੀ ਏ ਬੌਤ ਹਜੂਰ ਸਾਹਿਬ ਵਾਲੀ।
ਹੂੰ।
ਹੂੰ ਹੋਰ ਸੁਣਾਊ?
ਉੱਧਰ ਬੱਚੇ ਨੀ ਜਾ ਸਕਦੇ ਹਨਾ ਛੋਟੇ।
ਨੀ ਉੱਥੇ ਅਪਣਾ ਛੋਟੇ ਬੱਚੇ ਕਿ ਸਾਡੇ ਵਰਗਿਆਂ ਨੂੰ ਵੀ ਸਾਹ ਦੀ ਦਿੱਕਤ ਵੀ ਹੋ ਸਕਦੀ ਏ। ਕੁਛ ਵੀ ਹੋ ਸਕਦਾ ਉੱਥੇ ਓਨਾਂ ਨੇ ਕਈਆਂ ਨੇ ਓਹ ਮਸ਼ੀਨਾਂ ਵਗੈਰਾ ਵੀ ਰੱ ਰੱਖੀਆਂ ਹੋਈਐ ਸਾਹ ਦੇਣ ਵਸਤੇ। ਔਧਰ ਆਕਸੀਜਨ ਦੀ ਕਮੀ ਹੁੰਦੀ ਏ ਬੌਤ ਜੈਦਾ ਨਾ ਸਾਹ ਦੀ ਦਿੱਕਤ ਹੁੰਦੀ ਏ।
ਹਾਂ
ਹੁੰ ਬਹੁਤ ਦਿੱਕਤ ਹੁੰਦੀ ਉੱਪਰ ਸਾਹ ਦੀ। ਹੋਈ ਹੈ
ਨਹੀਂ ਨਾ ਬੱਚੇ ਮੁਸ਼ਕਿਲ ਹੀ ਜਾ ਸਕਦੇ ਆ।
ਬੱਚੇ ਨਹੀਂ ਮੁਸ਼ ਜਾਣ ਵਾਲੇ ਲੈ ਕੇ ਵੀ ਜਾਂਦੇ ਨੇ ਆਪਣੇ ਬੱਚਿਆਂ ਨੂੰ ਔਰ ਜਿਹਨਾਂ ਦੇ ਨਹੀਂ ਜਾ ਸਕਦੇ ਉਹ ਫੇਰ ਕਈ ਆਪ ਹੀ ਨਹੀ ਜਾਂਦੇ ਬ ਜਰੂਰ ਅਸੀਂ ਕਰਨ ਪੰਗੇ ਲੈਣੇ ਆ। ਬਸ ਜੋ-ਜੋ ਜਿਹਨੂੰ। ਘੁਮ ਹੋਣਾ ਉਹਨੇ ਹੀ ਜਾਣਾ।
ਬਿਲਕੁਲ ਬਿਲਕੁਲ।
ਹੋਰ।
ਤੁਸੀ ਜਾਣਾ ਸੀ ਮਾਇਕੇ ਆਪਣੇ
ਅੱਛਾ ਜੀ। ਜਾ ਆਦੇ ਮੈਂ ਹੋ ਆਈ ਆ ਮੈਂ ਚਾਰ ਪੰਜ ਦਿਨ ਲਾਈ ਆ।
ਅੱਛਾ।
ਬਸ ਇਨਾ ਹੀ ਮੈਂ ਕਿਹਾ ਬਸ ਹੁਣ ਮੰਮੀ ਤੇ ਕਹਿ ਰਹੇ ਸੀ ਰਹਿ ਲੋੋ ਤੇ ਉਹ। ਮੂੰਹ ਬਣ ਗਿਆ ਛੋਟਾ ਜਿਹਾ ਤੇ ਮੈਂ ਕਿਹਾ ਇਹਨਾਂ ਨੇ ਵੀ ਰਹਿਣ ਦੇਣਾ ਚਲੋ ਫਿਰ ਮੈਂ ਕਿਹਾ ਚਲੋ।
ਅੱਛਾ।
ਫਿਰ ਚੱਕਰ ਲੱਗ ਜਏਗਾ।
ਅੱਛਾ ਹਸਬੈਂਡ ਵੀ ਨਾਲ ਹੀ ਸੀ।
ਅੱਛਾ ਜੀ ਚਲੋ ਵਧੀਆ ਦੋ ਚਾਰ ਦਿਨ ਲੱਗ ਜਾਣ ਮਨ ਹੋਰ ਹੋ ਜਾਂਦਾ ਨਾਲੇ ਆਪਣਾ।
ਹਮ।
ਹੋਰ ਸੁਣਾਓ ਬਸ। ਵਧੀਆ ਲਫੜਾ ਚੁੱਕਦੇ ਪਏ ਨੇ ਬੱਚੇ ਹੁਣ।
ਅੱਛਾ ਹ।
ਹੋਰ।
ਨਾਲ ਚਾਵਲ ਬਣਾ ਰਹੇ ਫੁਲਕੇ।
ਨਾਲ ਦੇਖੋ ਜੋ ਮੰਗਣਗੇ ਦਹੀਂ ਚ ਰੇਤਾ ਪਾ ਦਾਂਗੇ। ਨਹੀਂ ਤੇ ਫੇਰ ਏਦਾਂ ਹੀ ਫੁਲਕਾ ਵਗੈਰਾ ਖਾ ਲੈਣਗੇ ਨਹੀ ਤੇ ਥੋੜ੍ਹੀ ਬਹੁਤੀ ਦਾਲ ਧਾਰ ਲਾਂਗੇ ਨਾਲ।
ਅੱਛਾ ਅੱਛਾ।
ਹੋਰ ਦਾਲ ਦੂਲ ਧਰ ਲਾਂਗੇ ਨਾਲ ਥੋੜੀ ਬਹੁਤੀ ਤੇ। ਖਾਧੀ ਜੇਗੀ ਰੋਟੀ। ਨਹੀਂ ਤੇ ਫੇਰ ਸੁੱਕੀ ਵੀ ਨਹੀਂ ਖਾਈ ਜਾਂਦੀ ਨਾ। ਹੋਰ ਸੁੱਕੀ ਵੀ ਨੀ ਖਾਈ ਜਾਂਦੀ ਤੇ ਕੀ ਕਰਨਾ ਫਿਰ ਸਭ ਕੁਛ ਵੇਖਣਾ ਪੈਂਦਾ।
ਹਾਂਜੀ ਹਾਂਜੀ।
ਹਮ ਹੋਰ ਸੁਣਾਓ।
ਬੱਸ ਵਦੀਆ ਵਦੀਆ।
ਵਧੀਆ ਹੀ ਚਾਹੀਦਾ ਜੀ।
ਚਲੋ ਠੀਕ ਹੈ ਜੀ ਮੈਨੂੰ ਨਾ ਕੋਲ ਆ ਰਹੀ ਹੈ ਕੋਈ ਵਿੱਚ ਨਾ। ਮੈਂ ਤੁਹਾਨੂੰ ਬਾਅਦ ਵਿੱਚ ਗੱਲ ਕਰਦੀ ਹ ਓਕੇ ਜੀ ਸਤਿ ਸ੍ਰੀ ਅਕਾਲ। ਓਕੇ ਜੀ।
ਜ ਦਸ